ਹੈਲੋ, ਹਾਂਜੀ ਬੋਲੋਂ-ਹਾਂਜੀ ਬੋਲੋਂ।
ਜ਼ੋਰ ਸੇ ਬੋਲੋਂ। ਮੈਂਨੂੰ ਸੁਣਾਈਂ ਨ੍ਹੀਂ ਦੇ ਰਿਆ।
ਮੇਰੇ ਫ਼ੋਨ ਚ ਏਨੀ ਕੀ ਹੀ ਆਵਾਜ਼ ਆਉਂਦੀ ਆ।
ਮੈਂਨੂੰ ਆਵਾਜ਼ ਨੀਂ ਆ ਰਹੀ ਆ। ਜ਼ੋਰ ਸੇ ਬੋਲੋਂ।
ਅਰੇ ਕੀ ਹੋ ਗਿਆਂ ਮੇਰੇ ਫ਼ੋਨ ਨੂੰ
ਕੀ ਕਰ ਰਹੇਂ ਆ?
ਕੁੱਛ ਨੀਂ ਨੀਲੂ ਆਟਾ ਗੁੱਨਣ ਡੀ ਆ। ਮੈਂ ਜਾਉਂਗੀ ਫੇਰ ਰੋਟੀਆਂ ਬਣਾਉਂਗੀ। ਮੈਂ ਸੀਰਤ ਮੈਂ ਕਿਹਾਂ ਤੂੰ ਵੀ ਥੋੜ੍ਹੀ ਜੀ ਪੰਜਾਬੀ ਬੋਲ ਲ਼ੈ
ਕੀ ਬਣਾਇਆਂ ਅੱਜ ਸਬਜ਼ੀ
ਕੁੱਛ ਨੀਂ ਬਣਾਈ ਆ ਹਲੀ ਹੁਣੇ ਮੰਮੀ ਆਈਂ ਆ ਹੁਣੇ ਬਣਾਓਗੀ ਦੇਖੋਂ ਤੁੁਸੀ ਬਣਾ
ਤੇ ਕੀ ਬਣਾਉਂਣ ਲੱਗੇਂ ਆ ਅੱਜ਼?
ਸ਼ਾਇਦ ਦਾਲ਼। ਮਾਸੀ ਕਾ
ਹਾਂ।
ਸ਼ਾਇਦ ਦਾਲ਼, ਦਾਲ਼-ਦਾਲ਼, ਦਾਲ਼।
ਮੈਂ ਕੇਆ।
ਹਾਂ, ਡੈਡੀ ਆ ਗੇ ਆ। ਮਾਸੀ ਸਪੀਕਰ 'ਚ ਨਈ ਡੈਡੀ ਨੇ ਕੁਛ ਨੀਂ ਬੋਲਿਆ। ਡੈਡੀ ਬਸ ਕੈੰਦਾ ਕਿੱਥੇ ਸਾਰੇ -ਕਿੱਥੇ ਸਾਰੇ? ਸੋਚੇਆ ਕਿ ਅਸੀ ਘਰ 'ਚ ਨਈ ਹਾਂ।
ਮੈਂ ਅਸੀ ਤੇ, ਘਰ ਆ ਕੇ ਸੋ ਈ ਗਈ ਹੀ।
ਅੱਛਾ।
ਹੋਰ ਬਾਰ ਬ ਬੁਰ ਗਏ ਨੀਂ? ਬੱਚਾ ਕੀ ਕਰਨ ਡਿਆ ਛੋਟਾ?
ਓ ਤੇ ਸੁੱਤਾ ਏ ਝੂਲੇ 'ਚ।
ਸਾਨੂੰ ਬੜੀ ਨੀਂਦ ਆਂਦੀ ਏ ਝੂਲੇ ਚ'
ਹਾਂ, ਝੂਲਾ ਹੈ ਈ ਏਹੋ ਜੇਹਾ ਕੀ ਲੰਬੇ ਪੈੰਦੇ ਸਾਰ ਸੌ ਜਾਂਦਾ, ਏਸ ਲਈ ਤੇ ਓਦੇ ਲਈ ਝੂਲਾ ਰੱਖੇਆ ਵਾ ਕਿ ਓ ਸੌ ਜਵੇ।
ਹੋਰ, ਛੋਟੀ ਦਾ ਹਸਬੈਂਡ ਆਏਆ ਕਿ ਨਈ ਆਏਆ?
ਹਾਂ, ਹੁਣੇ ਹੀ ਆਏਆ ਆ।
ਤੇ, ਰੋਟੀ ਕਿੱਧਰ ਲੈ ਕੇ ਜਾਂਦਾ ਸਵੇਰੇ ਓ?
ਰੋਟੀ ਓ ਆਉੰਦਾ ਵਾ, ਸਵੇਰੇ ਓ ਆਪਣੇ ਘਰੋਂ ਤਿਆਰ- ਤਿਆਰ ਹੋ ਕੇ ਆ ਜਾਂਦਾ ਵਾ। ਨੀਲੂ ਅ ਟਿਫਿਨ ਬਣਾ ਕੇ ਰੱਖਦੀ ਆ। ਤੇ' ਫੇਰ ਓ ਆਉਂਦਾ ਵਾ ਰੋ, ਨਾਸ਼ਤਾ ਕਰਦਾ ਵਾ, ਤੇ ਟਿਫਿਨ ਆਪਣਾ ਲੈ ਜਾਂਦਾ ਵਾ ਇੱਥੋਂ
ਓ ਨਾਸ਼ਤਾ ਵੀ, ਖਾ ਕੇ ਜਾਂਦਾ ਵਾ।
ਹਾਂ, ਤੇ ਰੋਟੀ ਤੇ ਚਾਈਦੀ ਨਾ, ਨਾਸ਼ਤਾ ਚਾਈਦਾ ਦੁਪੈਰ ਦੀ ਰੋਟੀ
ਅੱਛਾ ਇਸੇ ਲਈ ਫੇਰ ਓ ਪਰੌਂਠੇ, ਪਰੂੰਠੇ ਬਣਾਂਦੀ ਸਵੇਰੇ
ਹਾਂ, ਉਨੂੰ ਨਾਸ਼ਤਾ ਦੇ ਕੇ, ਫੇਰ ਨਾਸ਼ਤਾ ਕਰਾ ਕੇ, ਟਿਫਿਨ ਦੇ ਦਿੰਦੀ ਆ ਸਾਡੇ ਲਈ ਵੀ, ਪਰੌਂਠੇ ਬਣਾ ਦਿੰਦੀ ਐ।
ਹੋਰ, ਕੀ ਕਰਨਾ ਹੁਣ ਤੁਸੀ?
ਹੋਰ ਕਰਨੀ ਐ ਕੁੜੀ ਨਾਲ ਗੱਲ, ਜੇਹੜੀ ਬੌਤ ਚੰਗੀ ਬੋਲਦੀ ਆ, ਓ ਏਹ ਕੈੰਦੀ ਮੈਨੂੰ ਵੀ ਦੋ ਮੇਰੇ ਨਾਲ ਵੀ ਗੱਲ ਕਰਾ।
ਨਈ ਰੈਨ ਦੇ ਮੈਂ ਨੀ, ਗੱਲ ਕਰਦੀ ਕਿਸੇ ਨਾਲ।
ਅਰੇ ਓ ਬੋਤ ਹਸਾਓਗੀ।
ਨਈ ਮੈਂ ਨੀ ਹੱਸਣਾ ਇੰਨਾ।
ਅਰੇ, ਨਹੀਂ ਹੱਸ ਤੇ ਗੱਲ- ਗੱਲ ਤੇ, ਤੂੰ ਬੋਲ ਸੀਰਤ ਕੁਛ ਬੋਲ
ਮੈਂ ਨੀ, ਹੱਸ ਸਕਦੀ ਐੈ ਇੰਨਾ
ਤੇ, ਜੀਜੂ ਕਿੱਥੇ ਆ?
ਜੀਜੂ ਵੀ, ਅੰਦਰ ਈ ਆ, ਬੈਠਾ ਟੀਵੀ ਵੇਖਣ ਡੇਆ। ਚੱਲ ਠੀਕ ਐ, ਫੇਰ ਬਾਦ ਚ' ਕਰਦੀ ਆਂ।
ਚੱਲ ਠੀਕ ਐ। ਮੰਮਾ ਕੋ ਕਲ ਲੇਆ ਕੇ ਦੋ ਕੰਮ।